ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ।
ਜੀ।
ਹੋਰ ਜੀ, ਹਾਂਜੀ ਵਧੀਆ। ਤੁਸੀਂ ਸੁਣਾਓ? ਸਭ ਪਰਿਵਾਰ। ਸੁਣਿਆ ਸੀ ਤੁਹਾਡੇ ਫਾਦਰ ਜੀ ਦੀ ਤਬੇਤ ਥੋੜ੍ਹੀ ਢਿੱਲੀ ਹੈਗੀ ਸੀ ਮੇਰੇ ਪਿੱਛੇ। ਥੋੜ੍ਹੇ ਟਾਈਮ ਪਹਿਲੇ ਦੀ ਗੱਲ ਹੈ। ਕੀ ਗੱਲ ਹੋ ਗਈ ਸੀ? ਇਹਨਾ ਨੂੰ
ਨਹੀਂ ਉਹ ਸਭ ਠੀਕ ਹੈ। ਜਦੋਂ ਸ਼ੂਗਰ ਵੱਧ ਜਾਂਦੀ ਹੈ, ਤਾਂ ਤਬੀਅਤ ਖ਼ਰਾਬ ਹੋ ਜਾਂਦੀ ਹੈ, ਹੁਣ ਸ਼ੂਗਰ ਨੋਰਮਲ ਹੈ ਤਬੀਅਤ ਵੀ ਠੀਕ ਹੈ। ਇਨਾ ਕੰਮ ਤੇ ਜਾ ਰਹੇ ਨੇ ਠੀਕ ਹੈ।
ਨਹੀਂ ਪਿੱਛੇ ਉਹਨਾਂ ਦਾ ਹੋਰ ਕੁਛ ਸੁੁੰਣਿਆ ਸੀ ਮੈਂ, ਹਾਰਟ ਦੀ ਕੋਈ ਪ੍ਰੋਬਲਮ ਤਸੀ ਉਹਨਾਂ ਨੂੰ। ਟੈਂਟ ਵੀ ਪਏ ਹੋਏ ਸੀ। ਸੁਣਿਆ ਸੀ
ਉਹ ਉਹ ਉਹ ਅਲੱਗ ਹਾਂ ਨਹੀਂ ਨਹੀਂ ਉਹ ਉਹ ਅਲੱਗ ਚੀਜ਼ ਹੈ। ਪਰ ਬਾਏਪਸ ਸਰਜਰੀ ਅਸੀਂ ਨਹੀਂ ਕਰਾਈ ਕਿਉਂਕਿ? ਥੋੜ੍ਹੀ ਜਿਹੀ ਉਮਰ ਵੱਧਦੀ ਹੋਈ ਹੈ, ਉਹਨਾਂ ਦੀ ਡਾਕਟਰਾਂ ਨੇ ਮਨਾ ਕੀਤਾ ਹੈ। ਪਰਹੇਜ ਕਰੋ, ਉਹ ਦਵਾਈਆਂ ਦੁੋ ਤੇ ਫਿਲਹਾਲ ਨੋਰਮਲ ਚਲਦੇ ਪਏ ਨੇ, ਜਿਆਦਾ ਗਰਮੀ ਵਿੱਚ, ਜ਼ਿਆਦਾ ਗਰਮੀ ਵਿੱਚ ਨਹੀਂ ਰੱਖਦੇ ਉਹਨਾਂ ਨੂੰ, ਯਾਨੀ ਕਿ ਗਰਮੀਆਂ ਚ ਫੁੱਲੀ ਏਸੀ ਚਲਾ ਕੇ ਆਪਣਾ ਬੈਠਦੇ ਨੇ। ਧੁੱਪ ਤੋਂ ਬਚਾ ਕੇ ਰੱਖਣੇੇ ਆ। ਗਰਮੀ
ਅੱਛਾ ਬਿਲਕੁਲ-ਬਿਲਕੁਲ, ਨਈਂ ਨਈਂ ਉਹ ਤੇ ਗਲ ਤੇ ਈ ਤਾਂ ਤੁਹਾਨੂੰ ਮੈਂ ਪੁੱਛਿਆ ਕਿਹੜੇ ਹੋਸਪਿਟਲ ਵਿੱਚ ਇਲਾਜ ਕਰਾਏ ਇਹਨਾਂ ਦਾ ਤੁਸੀਂ ਕਿੰਨੇ ਦਿਨ ਰੁਕੇ ਸੀ। ਹਾਂ, ਸਾਰਾ ਮੈਨੂੰ ਉਹਨਾਂ ਦੇ ਬਾਰੇ ਦੱਸੋ ਮੈਨੂੰ ਕਿਸੇ ਨੇ ਪੁੱਛਿਆ ਸੀ ਤੇ ਮੈਂ ਉਹਨਾਂ ਨੂੰ ਦੱਸਣਾ ਸੀ, ਮੈਂ ਕਿਹਾ ਮੈਂ ਗੱਲ ਕਰਾਂਗੀ। ਤੁਹਾਡੇ ਨਾਲ ਇਸੀ ਕਰਕੇ, ਮੈਂ ਤੁਹਾਨੂੰ ਇਹ ਗੱਲ ਕੀਤੀ ਐ। ਮੈਨੂੰ ਥੋੜ੍ਹਾ ਦੱਸੋ ਉਸ ਕੋ ਦਾ ਔਰ ਡਾਕਟਰਾਂ ਦਾ, ਦਵਾਈਆਂ ਦਾ ਪੂਰੀ ਗੱਲ ਮੈਨੂੰ ਸਮਝਾਓ।
ਉਹ ਗੱਲ ਤਾਂ ਤੁਹਾਡੀ ਸਹੀ ਐ, ਪਰ ਇਸ ਗੱਲ ਨੂੰ ਵੀ ਦੋ ਸਾਲ ਹੋ ਗਏ ਨੇ। ਠੀਕ ਐ। ਅਸੀਂ ਦਿੱਲੀ ਦੇ ਕਿਸ ਅਸੀਂ ਨੋਇਡਾ ਤੇ ਅਸੀਂ ਇੱਕ ਵੱਡੇ ਹੋਸਪਿਟਲ ਦੇ ਵਿੱਚ ਇਹਨਾਂ ਦਾ ਇਲਾਜ ਕਰਵਾਇਆ ਸੀ।
ਅੱਛਾ
ਹਾਂਜੀ, ਇਹਨਾਂ ਨੂੰ ਪਹਿਲੇ ਛੇ-ਸੱਤ ਸਾਲ ਪਹਿਲੇ ਇਹਨਾਂ ਨੂੰ ਸਟੰਟ ਪਵਾਏ ਹੋਏ ਸੀ। ਠੀਕ ਐ, ਔਰ ਅ ਆਪਣਾ ਘਰ ਵਿੱਚ ਤੇਲ ਵਾਲੀ ਚੀਜ਼ਾਂ ਖਵਾਈਆਂ ਨੇਂ ਅਸੀਂ ਐਸੀ ਗੱਲ ਨੀਂ ਐ। ਪਕੌੜੇ ਵਗੈਰਾ ਪੂੜੀ ਆਲੂ ਹੋ ਗਏ ਹੋਰ ਵੀ ਕੁਛ ਵੀ ਖਾ ਪੀ ਕੇ ਨਾ ਪਤਾ ਨੀ ਲੱਗਿਆ ਵਿੱਚ ਦਵਾਈ ਵੀ ਛੋੜ ਦਿੱਤੀ ਇਹਨਾਂ ਨੇਂ ਤੇ ਉਹ ਜਿਹੜੇ ਉਹ ਜਿਹੜੀਆਂ ਉਹਦੀਆਂ ਨੇਂ ਆਪਣਾ ਉਹ ਉਹਨੂੰ ਕੈਲੋਸਟੋਲ ਕਹਿੰਦੇ ਨੇਂ ਬਲੱਡ ਦੇ ਅੰਦਰ ਇੱਕ ਕਹਿੰਦੇ ਨੇ ਬਸਾਂ ਉਹਨੂੰ ਕੈਲਸਟਰੋਲ ਵੱਧ ਗਿਆ, ਹਾਂਜੀ। ਜਿਸ ਕਰਕੇ ਕੇ ਉਹਨਾਂ ਨੇ ਬਲੋਕ ਹੋ ਗਈ ਉਹ ਜਿਹੜੀ ਨਸਾਂ ਸੀ ਨਾ।
ਨਸਾਂ ਅੱਛਾ ਹਾਰਟ ਦੀਆਂ ਨਸਾਂ ਹਾਰਦੀਆਂ ਕਿੰਨੀਆਂ ਨਸਾਂ ਆਈਆਂ ਤਿੰਨ -ਚਾਰ
ਤਿੰਨ ਹਾਂਜੀ ਤਿੰਨ ਐਂ। ਔਰ ਉਹਨਾਂ ਫਿਰ ਉਹਨਾਂ ਨੂੰ ਸਟੰਟ ਪਵਾਏ।
ਦੋ ਦਿਨ ਨਾਲ ਖੁੱਲ ਗਈਆਂ ਖੁੱਲ ਗਈਆਂ ਪਿੱਛੇ ਸੁਣਿਆ ਸੀ ਕਿ ਫਿਰ ਦੁਬਾਰਾ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਐ ਤੇ ਫਿਰ ਉਹਨਾਂ ਨੇ ਹ ਤਾਂ ਤਾਂ ਬਾਈ ਪਾਸ ਸਰਜਰੀ ਕਈ ਸੀ ਪੈਾਂ ਕਿਹੜੇ ਡੋਕ ਤਰ ਦੀ ਸਲਾਹ ਨਾਲ ਤੁਸੀਂ ਬਾਈਪਾਸ ਸਰਜਰੀ ਨਹੀਂ ਕਰਾਈ
ਹਾਂਜੀ ਕਿਉਂਿ ਕਿ ਉਹ ਤਬੀਅਤ ਠੀਕ ਹੋ ਗਈ ਨਾ ਡਾਕਟਰ ਡਕਟਰ ਨੇ ਕਿਹਾ ਕਿ ਸਹੀ ਚੱਲ ਰਹੇ ਨੇ ਆਪਣਾ ਆਪ ਪਰਹੇਜ਼ ਕਰੋ ਤੁਸੀਂ ਇੰਨਾ ਜ਼ਿਆਦਾ ਕਰੋਗੇ ਬਾਏ ਾ ਸਰਜਰੀ ਉਹਦੇ ਵਾਸਤੇ ਨਾ ਸਰੀਰ ਵਿੱਚ ਵੀ ਤਾਕਤ ਹੋਣੀ ਚਾਹੀਦੀ ਹੈ ਧੂਲ ਮਿੱਟੀ ਤੋਂ ਬਚਾ ਕੇ ਰ ਖਣਾ ਹੈ ਖੰਘ ਤੱਕ ਨਹੀਂ ਕਰਨੀ ਹੈ ਹੁਣ ਇਤਨਾ ਤਾਂ ਬੰਦਾ ਕੋਲ ਪੇਸ਼ੈਂਸ ਨਹੀਂ ਨੇ ਨਾ ਕਿ ਉਹ ਨੂੰ ਖੰਘ ਆ ਰਹੀ ਹੈ ਖੰਘ ਰੋਕ ਲਏ ਉਹ ਤਾਂ ਉਹ ਡਾਕਟਰ ਕਹਿ ਰਹੇਹੇ ਸੀ। ਬਹੁਤ ਜਿਆਦਾ ਕਰਨਾ ਪਏਗਾ। ਸਰੀਰ ਵਿੱਚ ਵੀ ਤਾਕਤ ਹੋਏ ਸੱਤਰ ਸਾਲ ਦੀ ਉਮਰ ਹੋ ਗਈ ਉਹਨਾਂ ਦੀ ਜੀ। ਬਾਏਪਸ ਸਰਜਰੀ ਬੱਸੇ ਇਤਨਾ ਵਰਧ ਸਰੀਰ ਤੇ ਬਾਈਪਾਸ ਸਰਜਰੀ ਨਹੀਂ ਆਉਦੀ ਹੈ।
ਇੱਕੋ ਕਿਹੜਾ ਡਾਕਟਰ ਸੀ। ਜਿਹੜਾ ਕੋਈ ਵੱਡਾ ਡਾਕਟਰ ਸੀ ਆਰਮੀ ਦਾ ਜਿਨਾਂ ਕੋਲ ਸਲਾਹ ਵੀ ਲਿੱਤੀ ਸੀ। ਉਹਦਾ ਨਾਮ ਮੈਨੂੰ ਕੀ ਦੱਸ ਦੇਣਾ। ਜ ਡਾਕਟਰ ਕੋਲ ਗਏ ਸੀ ਨਾ ਗਏ ਤੇ ਸੀ ਪਤਾ ਲੱਗਿਆ ਸੀ ਡਾਕਟਰ ਦੀ ਸਲਾਹ ਲਿੱਤੀ ਸੀ ਹਾਂਜੀ ਉਹੀ ਤੇ ਕਹਿ। ਮੈਨੂੰ ਉਹਨਾਂ ਦੇ ਬਾਰੇ ਮੈਂ ਪੁੱਛ
ਦੇਖੋ ਜੋ ਤੁਸੀਂ ਮੈਨੂੰ ਪਤਾ ਤੁਸੀਂ ਕਿਸੇ ਹੋਰ ਬਾਰੇ ਕਿ ਪੁੱਛਣਾ ਚਾਹ ਰਹੇ ਹੋ ਕਿ ਡਾਕਟਰ ਦੱਸੋ ਤੇ ਮੈਟਰੋ ਹੋਸਪੀਟਲ ਦੇ ਡਾਕਟਰ ਹੈਗੇ ਸੀ ਉਹ ਤੇ ਹਾਂਜੀ ਉਹ ਉਹ ਉਹਨਾਂ ਦਾ ਫੋਨ ਨੰਬਰ ਸਰਦਾਰ ਜੀ ਕੋਲ ਹੀ ਹੈਗਾ ਮੇਰੇ ਕੋਲ ਨਹੀਂ ਹੈ ਅਸੀਂ ਉਹਨਾਂ ਮੈਟਰੋ ਹੋਸਪੀਟਲ ਡਾਕਟਰ ਕੋਲ ਹੀ ਗਏ ਸੀ ਪਹਿਲਾਂ ਤੇ ਉਹਨਾਂ ਨੇ ਸਲਾਹ ਦਿੱਤੀ। ਜਿਸ ਸਾਲ ਚੱਲੇ ਦੋ ਸਾਲ ਹੁਣ ਹੋ ਗਏ ਨੇ ਇਹਨਾਂ ਨੂੰ ਠੀਕ ਹੋਏ। ਤੇ ਆਪਣੇ ਦਵਾਈ ਟੈਣ ਸਿਰ ਆਰ ਨੇ ਹੋਰ ਆਪਣਾ ਘਿਓ ਤ ਪਤਾ ਮੇਨ ਚੀਜ਼ ਹੈ ਅਹ ਅਸੀਂ ਮੈਂ ਮੈਂ ਪਹਿਲਾਂ ਕੀ ਕਰਦੀ ਸੀ ਜਿਸ ਤਰ੍ਹਾਂ ਹੁਣ ਰੋਟੀ ਬਣਾਈ ਹੈ ਪਰੋਂਂਠੀ ਬਣਾਈ ਹੈ ਤੇ ਤਵੇ ਦੇ ਉੱਪਰ ਘਿਓ ਦੋ ਦੋ ਚਮਚ ਪਾਣੀ ਉਹ ਰੋਕ ਦਿੱਤਾੱਥ ਆਪਣਾ ਹੁਣ ਤਵੇ ਤੋਂ ਰੋਟੀ ਉਤਾਰ ਕੇ ਬਲਕਿ ਦੋ ਚਮਚ ਘਿਓ ਉਹ ਉੱਪਰ ਪਾਲੋ ਪਰ ਤਲਿਆ ਜਾਂ ਘਿਓ ਨਾ ਦੋ ਸਮਝ ਆ ਰਹੀ ਹੈ ਫਿਰ ਇਸ ਇਸ ਚੀਜ਼ਾਂ ਤੇ ਸੁਧਾਰ ਕੀਤਾ। ਘੱਟ ਤੋਂ ਘੱਟ ਤੱਲੀ ਹੋਈ ਰੋਟੀ ਪੂੜੀਆਂ ਕੰਟਰੋਲ ਕੀਤਾ ਹੈ ਇਸ ਇਸ ਕਰਕੇ ਆਪ ਵੀ ਕੰਟਰੋਲ ਕੀਤਾ। ਤਾਂ ਕਿ ਹੋਰ ਵੀ ਨਾ ਖਾਏ ਕਰਦੇ ਵੱਡੇ ਵੀ ਨਾ ਖਾਣ ਪਹਿਲੇ ਆਪ ਬੰਦ ਕੀਤਾ। ਪੁੜੀਆਂ ਤਲੇ ਹੋਇਆ ਖਾਣਾ ਪੀਣਾ ਨਾ ਬੰਦਾ ਨਾ। ਖਾਂਣੇ ਹਾ
ਅੱਛਾ ਅੱਛਾ ਫੇਰ ਉਹਨਾਂ ਨੂੰ ਨੋਰਮਲ ਖਾਨਾ ਦੇ ਰਹੇ ਹੋ ਜਾਂ ਉਹਨਾਂ ਦਾ ਮਰੀਜ਼ਾਂ ਵਾਲਾ ਈ। ਦੇ ਰਹੇ ਹੋ।
ਜੋ ਅਸੀਂ ਖਾਂਣੇ ਹਾਂ। ਓਹੀ
ਅੱਛਾ।
ਕਿਉਂਕਿ ਅਸੀਂ ਜਿਆਦਾ ਤਲਿਆ ਜਾਂ ਖਾਂਦੇ ਨਹੀਂ। ਔਰ ਜ਼ਿਆਦਾ ਮਿਰਚਾਂ ਵਾਲਾ ਵੀ ਨਹੀਂ ਖਾਂਦੇ।
ਅੱਛਾ।
ਹਾਂਜੀ। ਅਸੀਂ ਜਿਆਦਾ ਬਸ ਠੀਕ ਚੱਲਦੇ ਪਏ ਨੇ। ਔਰ ਸ਼ੂਗਰ ਦੇਖਦੇ ਆ ਸ਼ੂਗਰ ਆਪਣਾ ਸ਼ੂਗਰ ਡੇਢ ਸੌ ਤੱਕ ਹੋਣੀ ਚਾਹੀਦੀ ਹੈ ਇੱਕ ਸੌ ਇੱਕ ਸੌ ਵੀਹ ਸ਼ੂਗਰ ਹੋਣੀ ਚਾਹੀਦੀ ਹੈ। ਸਮਝ ਲੈ ਰਹੇ ਹੋ।
ਉਹ ਤੇ ਨੋਰਮਲ ਵਾਲਿਆਂ ਦੀ ਨਾ ਇੰਨੇ ਤੇ ਨੋਰਮਲ ਵਾਲਿਆਂ ਦੀ ਹੁੰਦੀ ਹੈ।
ਹਾਂ ਜਦੋਂ ਵੱਧਦੀ ਹੈ ਤਾਂ ਫਿਰ ਹਾਂ ਇੱਕ ਸੌ ਦਸ ਔਰ ਦਵਾਈ ਵੀ ਚੱਲ ਰਹੀ ਹੈ ਸ਼ੁਗਰ ਦੀ ਤਾਂ ਕਿ ਨੋਰਮਲ ਰਹੇ ਸ਼ੂਗਰ।
ਅੱਛਾ।
ਹਾਂਜੀ।
ਉਹ ਫਿਰ ਹਾਟ ਦੀਆ ਦਵਾਈਆਂ ਖਾਂਦੇ ਨੇ ਨੇ ਨਿਆਣੇ ਲਤਾ
ਹਾਂਜੀ, ਉਹ ਥੋੜੋ ਨਾਂ ਛੋੜਨੀਆਂ ਨੇ, ਉਹ ਤਾਂ ਉਹ ਜਦੋਂ ਖਤਮ ਨ ਹੋਣ ਦਿੰਦੇ ਦਵਾਈ ਪਹਿਲੇ ਡੱਬੀ ਲੈ ਕੇ ਰੱਖ ਦਿੰਦੇ ਦਵਾਈ ਦੀ। ਦਵਾਈ ਖਤਮ ਨੀਂ ਹੋਣੀ ਚਾਈਦੀ।
ਠੀਕ ਐ, ਬਿਲਕੁਲ ਠੀਕ ਕਰਦੇ ਹੋ ਡਰਿੰਕ ਵਗੈਰਾ ਕਰਦੇ ਕਿ ਨਈਂ
ਜਿਸ ਤਰ੍ਹਾਂ ਤੁਸੀਂ ਹੁਣ ਇਹ ਦੇਖ ਲਓ ਕਿ ਜਿੱਥੇ ਹਫ਼ਤੇ ਦੀ ਚਾਰ ਦਿਨ ਕਰਦੇ ਸੀ ਉੱਥੇ ਹਫ਼ਤੇ ਦਾ ਇੱਕ ਦਿਨ ਹੋ ਗਿਆ। ਸਭ ਕੁੱਛ ਛੋੜ ਦਾਂਗੇ ਤਾਂ ਫ਼ੇਰ ਉਹ ਬੰਦੇ ਨੂੰ ਲੱਗੇਗਾ ਮੈਂ ਪੇਸ਼ੈਂਟ ਹੀ ਬਣਾ ਦਿੱਤਾ ਮੈਨੂੰ ਘਰ ਦੇ ਬੱਚੇ ਅੱਚਿਆ ਨੇ
ਨਈਂ ਠੀਕ ਐ, ਹੁਣ ਉਮਰ ਐ ਕੋਈ ਨੀਂ ਨਾਂ ਤਾਂ ਦਵਾਈ ਮਾਪਕ ਦਿਓ ਹਫ਼ਤੇ ਚ ਇੱਕ ਵਾਰੀ ਦੋ ਵਾਰੀ ਕੋਈ ਗੱਲ ਨ੍ਹੀਂ ਉਹ ਤਾਂ ਅੱਛੀ ਗੱਲ ਐ। ਠੀਕ ਐ। ਡਾਕਟਰ ਵੀ ਕਹਿੰਦਾ ਕਿ ਜੀਓ। ਦਵਾਈ ਅੱਕਣ ਦਵਾਈ ਅੱਕਣ ਲੋਓ ਤਾਂ ਅ ਐ ਨਾ ਅਗਰ ਤੁਸੀਂ ਕੋ ਬੋਤਲ ਬੋਤਲ ਪੀ ਲਈਏ ਉਹ ਫਿਰ ਫਾਇਦਾ ਨਹੀਂ ਨੁਕਸਾਨ ਐ। ਉਹ ਤਾਂ ਬਹੁਤ ਜ਼ਿਆਦਾ ਨੁਸ ਸਾਨ ਐ।
ਹਾਂਜੀ।
ਹਂ
ਬਿਲਕੁਲ ਬਿਲਕੁਲ, ਹੁਣ ਪਰਹੇਜ਼ ਰੱਖੇ ਹੋਏ ਆ ਹਰ ਚੀਜ਼ ਦਾ ਹੱਥ ਰੋਕ ਰੱਖੇ ਹੋਏ ਐ। ਠੀਕ ਚੱਲਦੇ ਪਏ ਨੇਂ, ਮੇਨ ਮੇਨ ਮੇਨ ਐ ਸ਼ੂਗਰ ਅਜ ਕਲ ਸ਼ੂਗਰ ਦਾ ਲੈਵਲ ਨਾ ਸ਼ੂਗਰ ਸਭ ਤੋਂ ਖ਼ਤਰਨਾਕ ਹੋਈ ਹੋਈ ਐ। ਉਹ ਜਿਸਦਾ ਜਿਸ ਰ੍ਹਾਂ ਹੀ ਸ਼ੂਗਰ ਦਾ ਲੈਵਲ ਵੱਧੇਗਾ ਉਹ ਸਰੀਰ ਦੇ ਕਿਸੇ ਨਾ ਕਿਸੇ ਅੰਗ ਤੇ ਜਾ ਕੇ ਅਟੈਕ ਕਰ ਦੇਂਦੀ ਸ਼ੂਗਰ ਚਾਹੇ ਉਹ ਅੱਖ ਤੇ, ਚਾਹੇ ਲੀਵਰ ਤੇ, ਚਾਹੇ ਕਿਡਨੀ ਤੇ, ਚਾਹੇ ਦਿਲ ਤੇ।
ਹਂ
ਅੱਖਾਂ ਤੇ ਸ਼ੂਗਰ ਨੇ ਬੜੀ ਬੜੀ ਆਫ਼ਰੀ, ਆਫਰ, ਆਫਰ ਪਏ ਹੋਆ ਬਹੁਤ ਜ਼ਿਆਦਾ ਹਾਂ, ਹਾਹਾਕਾਰ ਕੀਤੀ ਹੋਈ ਏ ਸ਼ੂਗਰ ਨੇਂ।
ਇਹ ਤੇ ਸ਼ ਗਰ ਤੇ ਹੈ ਈ ਐ। ਪਰ ਇਤਨੀ ਵੀ ਨਈਂ ਐ ਜੇ ਦਵਾਈਆਂ ਖਾ ਰਹੇ ਹੋ, ਥੋੜ੍ਹਾ ਪਰਹੇਜ਼ ਕਰ ਰਹੇ ਹੋ ਤੇ ਫਿਰ ਕੋਈ ਐਸੀ ਨਈਂ ਅੱਜ ਕੱਲ ਤਾਂ ਸ਼ੂਗਰ ਸਾਰੀਆਂ ਨੂੰ ਹੈ ਕਿ ਉਹਨੂੰ ਥੋੜ੍ਹੀ ਕਿ ਉਹਨੂੰ ਬਹੁਤੀ
ਸਭ ਦੇ ਸਰੀਰ ਦੇ ਅੰਦਰ ਹੀ ਸ਼ੂਗਰ ਹੁੰਦਾ।
ਉਹ ਤੇ ਸ਼ੂ ਸ਼ੂਗਰ ਤੇ ਦੇਖੋ ਭੈਣ ਜੀ ਰੋਟੀ ਚ ਵੀ ਸ਼ੂਗਰ ਐ।
ਹਾਂਜੀ
ਔਰ ਦਾਲਾਂ ਚ ਵੀ ਸ਼ੁਗਰ ਹੈ, ਫਰੂਟ ਚ ਵੀ ਹੈ ਤੇ ਖਾਏ ਬੰਦਾ ਕੀ ਹੈਂ ਦੱਸੋ ਤੁਸੀਂ
ਸਹੀ ਕਹਿਣਾ।
ਸ਼ੂਗਰ ਹੈਗੀ ਤੇ ਫਿਰ ਉਹਨਾਂ ਨੂੰ ਮਰੀਜ਼ ਨੂੰ ਕੀ ਦਿਆਂਗੇ ਖਾਣ ਵਾਸਤੇ ਉਹ ਤਾਂ ਬੇਚਾਰਾ ਭੁੱਖਾ ਰਹੇਗਾ। ਡਾਕਟਰ ਤੇ ਬਹੁਤ ਕਹਿੰਦੇ ਨੇ ਕਿ ਪਰਹੇਜ਼ ਕਰੋ ਯੇ ਕਰੋ ਉਹ ਕਰੋ ਪਰ ਨਹੀਂ ਉਤਨਾ ਕਰੋ ਜਿੰਨਾ ਮਰੀਜ਼ ਵੀ ਝੇਲ ਲੇ ਥੋੜਾ ਬਹੁਤ ਦਿਓ ਕਿ ਐਨੀ ਕਿ ਮੂੰਹ ਬੰਦ ਕਰਕੇ ਵਰਤੋ ਥੋੜੀ ਰੱਖੀਆ ਜਦੋਂ ਉਹਨੂੰ ਥੋੜਾ ਥੋੜਾ ਹਰ ਚੀਜ਼ ਦਿਓ ਮੇਰੀ ਕੈਣੇ ਨਾਲ ਅਸੀਂ ਤਾਂ ਕੋਈ ਪਰਹੇਜ ਨਹੀਂ ਕਰਦੇ ਦਵਾਈ ਖਾ ਰਹੇ ਆ ਚੱਲ ਰਿਹਾ। ਸਭ ਕੁਝ ਹੀ ਖਾਨੇ ਆ ਕੋਈ ਓ ਨਹੀਂ ਹੈ।
ਹਾਂਜੀ ਹਾਂਜੀ।
ਬਾਕੀ ਤੁਸੀਂ ਜੋ ਕਰ ਰਹੇ ਹੋ ਸਹੀ ਕਰ ਰਹੇ ਹੋ ਠੀਕ ਹੈ। ਫੇਰ ਮਿਲਦੇ ਆ ਤੁਹਾਡੇ ਨਾਲ। ਚੰਗਾ ਸਤਿ ਸ਼੍ਰੀ ਅਕਾਲ।
ਤੁਸੀਂ ਆਪਣਾ ਧਿਆਨ ਰੱਖਦੇ ਹੋ ਤੁਸੀਂ ਆਪਣਾ
ਹਾਂ ਤੁਸੀਂ ਹੁਣ ਤਾਂ ਤੁਸੀਂ ਸਾਡਾ ਧਿਆਨ ਰੱਖ ਨਾ ਬਾਕੀ ਮੈ ਤਾਂ ਧਿਆਨ ਤੇ ਮੇਰੀ ਵੋਟੀ ਰੱਖਦੀ ਹੈ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦਾ ਜਵਾਬ ਤੇ ਦੇ ਦਿਓ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।